ਹੈਲੋ ਹਾਂਜੀ- ਸਾਸਰੀ ਕਾਲ ਜੀ। -ਹਾਂਜੀ-
ਹਾਂਜੀ
ਬਸ ਜੀ ਹੁਣੇ ਅਸੀਂ ਨਾਸ਼ਤੇ ਤੋਂ ਵੇਲੇ ਹੋਏ।
ਹੈਲੋ ਹੋਰ ਕੀ ਖਾਦਾ? ਹੋਰ ਮੈਮ ਕੀ ਖਾਦਾ?
-ਹਾਂਜੀ-
ਹੋਰ ਮੈਂ ਕਿਆ ਮੈਮ ਕੀ ਖਾਦਾ ਅੱਜ ਨਾਸ਼ਤੇ 'ਚ।
ਨਾਸ਼ਤੇ ਵਿੱਚ ਅਸੀਂ ਜੀ ਪਰੌਂਠੀਆਂ ਬਣਾਈਆਂ। ਨਾਲੇ ਸੁੱਕ- ਕੇ ਛੋਲਿਆਂ ਦੀ ਸਬਜ਼ੀ ਬਣਾਈ।
ਚਲੋ ਬਹੁਤ ਵਧੀਆ ਗੱਲ ਏ। ਮੈਂ ਆਪ ਹੁਣੇ ਮੈਮ ਫਰੂਟ ਵਗੈਰਾ ਖਾਧੇ ਸੀ। ਫਰੂਟ ਤੇ ਦਈਂ। ਆ ਗਰਮੀ ਬਹੁਤ ਹੁੰਦੀ ਹੈ ਨਾ ਹੁੰਦੀ ਹੈ
ਅੱਛਾ ਅੱਛਾ ਹੋਰ ਕੀ ਕਰਦੇ ਪਏ ਹੀ ਕੁਛ ਨੀ ਮੈਮ
ਅਛਾ
ਹਾਂਜੀ
ਇਨਸਾਨ ਹੈ ਮਿਨੀਮਮ
ਤੁਹਾਡੀ ਆਵਾਜ਼ ਨਾ ਥੋੜ੍ਹੀ ਹੌਲੀ ਆ ਰਹੀ ਤੁਸੀਂ ਥੋੜ੍ਹੀ ਨਾ ਉੱਚੀ ਬੋਲੋ
ਮੈਡਮ ਮੈਂ ਕੁਛ ਨੀ ਬਸ ਹੁਣੇ ਕੰਮ ਕਾਰ ਤੋਂ ਫ੍ਰੀ ਹੋਕੇ ਆਇਆ ਸੀ
ਅੱਛਾ ਅੱਛਾ ਹੋਰ ਦੁਪਹਿਰ ਦਾ ਕੀ ਪਲੈਨ ਬਣਾਇਆ ਤੁਸੀਂ
ਬਸ ਕੁੱਛ ਨੂੰ ਉਹ ਕੀ ਕਹਿੰਦੇ ਨੇ ਆਪਣਾ ਆਲੂ ਦੇ ਪਰੌਠੇ ਪਰੂਠੇ ਬਣਾਵਾਂਗੇ ਉਹ ਖਾਵਾਂਗੇ ਆਰਾਮ ਨਾਲ ਦਹੀਂ ਨਾਲ
ਅੱਛਾ ਅੱਛਾ ਅੱਛਾ
ਹਾਂਜੀ ਮੈਂ ਸੁਣਿਆ ਮੈਮ ਪਿੱਛੇ ਤੁਸੀਂ ਜਸਟ ਵੈਸ਼ਨੋ ਦੇਵੀ ਗਏ ਵੀ ਸੀ
ਹਾਂਜੀ ਹਾਂਜੀ ਵੈਸ਼ਨੋ ਦੇਵੀ ਟ੍ਰਿਪ 'ਤੇ ਅਸੀਂ ਗਏ ਸੀ
ਅੱਛਾ ਚਲੋ ਵਧੀਆ ਹੋਰ ਸਈ ਸੀ ਉੱਥੇ ਮਾਹੌਲ ਵਗੈਰਾ ਸਾਰਾ
ਹਾਂਜੀ ਬਹੁਤ ਅਮੇਜਿੰਗ ਟ੍ਰਿਪ ਸੀਗਾ ਬਟ ਗਰਮੀ ਸੀਗੀ ਐਦਾਂ ਹੀ ਬਹੁਤ ਜ਼ਿਆਦਾ ਹਾਂਜੀ ਹਾਂਜੀ
ਚਲੋ ਬਹੁਤ ਵਧੀਆ ਗੱਲ ਐ ਘੁੰਮ ਆਏ ਊ ਵਧੀਆ ਜਗ੍ਹਾ ਮੈਂ ਵੀ ਪਿੱਛੇ ਗਿਆ ਦਾ ਦਿੱਲੀ ਗਿਆ ਦਾ ਆਗਰਾ ਹੋ ਕੇ ਆਇਆ ਮੈਂ ਵੀ ਬਹੁਤ
ਅੱਛਾ ਅੱਛਾ ਅੱਛਾ ਅੱਛਾ ਹੋਰ ਉੱਥੇ ਦਾ ਕੀ ਦੇਖਣ ਵਾਲਾ ਸੀ
ਉੱਥੇ ਜੀ ਤਾਜ ਮਹਿਲ ਗਏ ਸੀ ਆਪਾਂ ਵੇਖਣ
ਅੱਛਾ ਜੀ
ਹਾਂਜੀ ਨਾਲ ਫੇਰ ਆਪਣਾ ਉੱਥੇ ਲਾਲ ਕਿਲ੍ਹਾ ਗਏ ਸੀ
ਅੱਛਾ ਜੀ ਕਿਵੇਂ ਦੀ ਵਿਜਟ ਰਹੀ ਤਾਜ ਮਹਿਲ ਦੀ
ਬਹੁਤ ਅੱਛਾ ਜੀ ਬਹੁਤ ਅੱਛਾ ਜੀ ਵਿੱਚ ਵਿੱਚ ਕਈ ਹੁੰਦੇ ਨੇ ਬੰਦੇ ਜਿਵੇਂ ਗੰਦ ਗੁੰਦ ਪਾ ਦਿੰਦੇ ਨੇ ਅੱਗੇ ਇਹਨਾ ਪੋਲਿਊਸ਼ਨ ਹੈਗਾ
ਹ
ਤੇ ਹੋਰ ਲੋਕੀ ਗੰਦ ਪਾ ਦੇਂਦੇ ਨੇ ਫ਼ਿਰ ਉਹ ਫੇਰ ਬੇਕਾਰ ਚੀਜ ਲੱਗਦੀ ਹੈ ਬੜੀ
ਹਾਂਜੀ ਹਾਂਜੀ
ਹਾਂਜੀ ਉੱਥੇ ਆਪਾਂ ਮੇਨ ਤਾਂ ਹੀ ਗਏ ਸੀ ਵੀ ਕੀ ਇਹਨੇ ਲੋਕਾਂ ਨੂੰ ਸਮਝਾ ਸਕੀਏ ਵੀ ਪੋਲਿਊਸ਼ਨ ਘੱਟ ਤੋਂ ਘੱਟ ਪਾਓ ਜ਼ਿਆਦਾ ਪੋਲਿਊਸ਼ਨ ਪਾਨ ਨਾਲ ਆਪਣਾ ਹੀ ਨੁਕਸਾਨ ਹੈ
ਤੇ ਤੁਹਾਡਾ ਕਿਵੇਂ ਰਿਹਾ ਉੱਥੇ ਦਾ ਮੁਹੀਰ ਫੇਰ ਕੁਛ ਲੋਕਾਂ ਵਿੱਚ ਆਈ
ਹਾਂਜੀ ਸਮਝ ਤੇ ਆਈ ਲੋਕਾਂ ਨੂੰ ਲੋਕੀ ਵੀ ਬੜੇ ਸਾਥ ਉੱਥੇ ਬਣਿਆ ਸਾਡਾ ਬੜੇ ਨਾਲ ਸਾਡੇ ਜੁੜੇ ਨੇ ਬੰਦੇ ਸਾਡੀ ਉਰਗਨਾਈਜੇਸਨ ਝੰਡੇ ਨੂੰ ਲਗਣਾ ਜੀ
ਹਮ ਹਮ
ਤੇ ਆਪਣਾ ਹੋਣ ਆਪਾਂ ਕੋਸ਼ਿਸ਼ ਕਰਾਂਗੇ ਦੂਸਰੀ ਆਪਣਾ ਉਥੇ ਉੱਥੇ ਵੀ ਜਾ ਦੂਸਰੀ ਸਟੇਟ ਕਿਤੇ ਵੀ ਜਾਈਏ ਜ ਹੁਣ ਆਪਾਂ ਮਨਾਲੀ ਜਾਣਾ ਕਸੋਲ ਜਾਣਾ ਫੇਰ ਉੱਥੇ ਵੀ ਆਪਾਂ ਜਾ ਕੇ ਸੀਟੀਆਂ ਨਵੀਂ ਨਵੀਂ ਆਪਣਾ ਬੰਦੇ ਜੋੜੀਏ ਹੋਰ
ਹਮ ਹਮ ਚਲੋ ਜੀ ਚੰਗੇ ਕਦਮ ਉਠਾਓਗੇ ਚੰਗੇ ਵਾਸਤੇ ਆਪੇ ਲੋਕੀ ਵੀ ਫਿਰ ਜੁੜਦੇ ਜਾਂਦੇ ਨੇ
ਸਹੀ ਗੱਲ ਹੈ ਮੈਮ ਸਹੀ ਗੱਲ ਹੈ
ਉਂਝ ਵੀ ਲੋਕਾਂ ਦਾ ਥੋੜ੍ਹਾ ਜਾਗਰੂਕ ਕਰਵਾਉਣਾ ਚਾਹੀਦਾ ਹੈ ਸਵੱਛਤਾ ਵਾਸਤੇ
ਸਈ ਗੱਲ ਐ ਮੈ ਵਨਾ ਅੱਗੇ ਏਨੀ ਗਰਮੀ ਉਤੋ ਗਰੋਗਨੇਸਨ ਪਲਊਸ਼ਨ ਵਖਰਾ
ਹਾਂਜੀ-ਹਾਂਜੀ।
ਪੇੜ ਅਪਣਾ-ਅਪਣਾ ਪੇੜ ਲਗਾਣ ਵਾਸ ਤੇ ਈ ਕੈ ਰੇਆ ਲੋਕ ਭਾਵੇ ਜੀਨੇ ਮਰਜੀ ਪੇੜ ਲਾਓ ਆਪਣਾ ਆਪਣੀ ਸੁਸੈਟੀ ਖੋਲੀ ਏ ਨਾ ਆਪਾਂ। ਹਫ਼ਤੇ ਚ ਪੰਦਰਾਂ ਪੇੜ ਲਾ ਈ ਲਾਣੇ ਨੇ।
ਅੱਛਾ ਜੀ, ਦਸੋ ਫੇਰ ਤੇ ਸਭ ਤੋਂ ਵਧੀਆ ਕੰਮ ਹੁੰਦਾ ਜੀ ਅੱਜ-ਕੱਲ ਲੋਕ ਤਾਂ ਪੇੜ ਕੱਟ-ਕੱਟ ਕੇ ਹੀ
ਓਈ, ਓਈ ਤੇ ਮੈਮ ਏਨਾ ਟੈਂਪਰੇਚ ਵਧਿਆ ਦਾ ਥੋੜਾ ਮ ਕੂਲ ਡਾਊਨ ਤੇ ਪੇੜ ਲਾ ਕੇ ਲੋਕਾਂ ਨੂੰ, ਲੋਕਾਂ ਨੂੰ ਸਮਝ ਚਾਈਦੀ ਆ ਚੀਜ਼ ਦੀ।
ਲੋਕ ਪੇੜ ਕੱਟੀ ਜਾ ਰੇ ਨੇ ਤਾਂ ਹੀ ਤਾਂ ਏਨੀ ਗਰਮੀ ਵਧੀ ਜਾ ਰੀ ਐ।
ਸਈ ਗਲ ਆ ਮੈਡਮ।
ਕੋਈ ਬਾਰਿਸ਼ ਵਾਸਤੇ ਰਸਤਾ ਈ ਨੀ ਛੋੜਦੇ ਹੈ।
ਓਹੀ ਤੇ ਮੈਮ, ਹੋਰ ਸੁਣਾਓ ਮੈਮ?
ਬਸ ਜੀ ਤੁਸੀਂ ਏਦਾਂ ਈ ਲੋਕਾਂ ਨੂੰ ਜਾਗਰੂਕ ਕਰਦੇ ਰਵੋ।
ਹਾਂਜੀ
ਤਾਂ ਕੀ ਨਵੇਂ-ਨਵੇਂ ਲੋਕ ਤੁਹਾਡੇ ਨਾਲ ਜੁੜਨ ਥੋੜਾ ਹੋਰ ਸੁਸੈਟੀ ਨੂੰ ਵਧੀਆ ਕਰਨ
ਸ ਈ ਗੱਲ ਐ ਮੈਮ ਪੀਛੇ ਮੈਂ ਓਥੇ ਵੀ ਗੁੜਗਾਉ ਵੀ ਹੋ ਕੇ ਆਏਆ ਸੀ ਨਾ ਬੜੀ ਗਰਮੀ ਓਥੇ ਬੜੀ ਗਰਮੀ
ਆ ਛਾ ਛਾ।
ਇੱਥੇ ਨਾਲੋਂ ਜਾਦਾ ਗਰਮੀ ਆ ਓਥੇ ਓਥੇ ਮਲਬ ਤੁਸੀਂ ਅੱਠ ਤੋਂ ਦਸ ਲੀਟਰ ਪਾਣੀ ਪੀਣਾ ਈ ਪੇਗਾ ਤੁਆਨੂੰ ਦੇਨ ਦਾ, ਬਦਾ ਅੱਧ ਮੁੁਰੀਆਰ
ਬਈ ਏਸ ਟਾਈਮ ਬਾਰਿਸ਼ਾਂ ਨੀ ਹੋ ਰਈਆਂ ਨਾ ਕੁਛ ਮੌਨਸੂਨ ਹ ਜੇ ਆਏ ਨੀ, ਏਸ ਕਰਕੇ ਵੀ ਥੋੜਾ ਬੜਾ ਫ਼ਰਕ ਪੈ ਰੇਆ ਗਰਮੀ ਵ ਦੀ ਜਾ ਰਈ ਐ ਥੋੜੀ ਬਾਰਸ਼ਾਂ ਵਗੈਰਾ ਹੋਣਗੀਆਂ ਤੇ ਤਾਂ ਈ ਹੈ। ਹੁ ਤੁਸੀਂ ਦੇਖੋ ਬੌਬੇ ਸਮੁੰਦਰ ਚ ਪਾਣੀ ਹੀ ਖਤਮ ਹੋ ਗੇਐ ਕਿੰਨੀ ਵੱਡੀ ਗੱਲ ਹੈਗੀ ਐ ਐਨੇ ਸਾਲਾਂ ਦਾ ਐਦਾਂ ਕਦੇ ਨੀ ਹੋਏਆ ਤੇ ਏਸ ਸਾਲ ਪੈਲੀ ਵਾਰ ਜਿੰਨਾ ਚਾਂਸ ਹੋਇਆ ਸਮੁੰਦਰ ਦਾ ਪਾਣੀ ਖਤਮ ਹੋ ਗੇਆ।
ਓਹੀ ਤੇ ਗੱਲ ਮੈਮ ਓ ਪੈ ਈ ਬੜੀ ਰਈ ਏ ਧੁਪ।
ਲੋਕ ਪਾਣੀ ਪੀਣ ਵਾਸਤੇ ਨੌਣ ਵਾਸਤੇ ਤਰਸ ਰਏ ਨੇ।
ਸਈ ਗੱਲ ਐ ਮੈਮ ਆ ਤੇ ਲੋਕਾਂ ਨੂੰ ਕੀ ਕੈਂਦੇ ਨੇ ਆਪਣਾ ਓਥੇ ਜੀਣਾ ਕਲੀਨ ਡਟ ਚਾਹੀ ਬਿਲਕੁ ਤਾਂ ਕੀ ਮਾ ਲੀਵਰ ਵਗੈਰਾ ਠੰਡਾ ਰਏ ਸਾਰਾ ਪੂਰੀ ਬੋਡੀ ਠੰਡੀ ਰਏ
ਹਾਂਜੀ ਹਾਂ ਹੂੰ-ਹੂੰ। ਕੇ ਤੁਸ ਲੋਕੀ ਆਪ ਹੀ ਗੰਦਗੀ ਫੈਲਾਕੇ ਗਰਮੀ ਨੂੰ ਥੋੜ੍ਹਾ ਹੋਰ ਕਰ ਦੇਂਦੇ ਨੇ
ਬਾਰਸ਼ ਵੀ ਰੁਕ ਜਾਂਦੀ ਏ
ਓਤਾ ਹੈ ਈ ਐ
ਮੈਮ ਤੁਸੀਂ ਜ, ਜਗਾਦਰੀ ਰੈਂਦੇ ਓ ਨਾ ਮੈਮ ਜਗਾਦਰੀ
ਜੀ ਹਾਂਜੀ ਜੀ ਹਾਂਜੀ-ਹਾਂਜੀ
ਬੜੀ ਫੇਮਸ ਦੁਕਾਨ ਹੈਗੀ ਗੜਵਾਲ ਦੀ ਮੈਂ ਕੀ ਕਹਿੰਦੇ ਨੇ ਸੋਚ ਰਿਹਾ ਸੀ ਕਿ ਆਪਣਾ ਔਨਲਾਈਨ ਵਗੈਰਾ ਓਡਰ ਕਰਲਾ ਕੱਪੜੇ ਵਗੈਰਾ ਤੇ ਆਪਣਾ ਉਧਰੋਂ ਸਹੀ ਕੁਆਲਿਟੀ ਮਿਲੇਗੀ ਨਾ ਮਤਲਬ ਕੋਈ ਖ਼ਰਾਬ ਖਰੂਬ ਤੇ ਨੀ ਹੁੰਦੀ
ਨਹੀਂ ਜੀ ਬਹੁਤ ਅੱਛੇ ਉਹਦੇ ਪ੍ਰੋਡਕਟ ਹੁੰਦੇ ਨੇ ਰੇਟ ਵਾਈਜ਼ ਵੀ ਬਹੁਤ ਅੱਛਾ ਹੈਗਾ
ਅੱਛਾ
ਹਾਂਜੀ ਬਾਕੀ ਸ਼ੋਪਸ ਨਾਲੋਂ ਉਹਦੇ ਰੇਟ ਜੈਨੂਅਨ ਨੇ
ਅੱਛਾ ਨਹੀਂ ਮਤਲਬ ਅਪਣਾ ਉਹ ਤੇ ਨੀ ਹੁੰਦਾ ਮਤਲਬ ਜਿਵੇਂ ਮੰਗਵਾਈਏ ਕੁਛ ਹੋਰ ਤੇ ਆਏ ਕੁਛ ਹੋਰ
ਨਹੀਂ-ਨਹੀਂ ਜੀ ਕੁਆਲਿਟੀ ਵਾਈਜ਼ ਵੀ ਬਹੁਤ ਅੱਛਾ ਹੁੰਦਾ ਉਹ ਜੀ
ਹਾਂਜੀ ਕਿਉਂਕਿ ਕਈ ਵਿੱਚ ਨਾ ਕੀ ਹੁੰਦਾ ਔਨਲਾਈਨ ਸ਼ੋਪੰਪਿੰਗ ਕਰੋ ਨਾ ਤੇ ਉਹ ਭੇਜ ਕੁਛ ਹੋ ਕਹਿੰਦੇ ਨੇ ਮੰਗਵਾਓ ਕੁਛ ਹੋਰ ਤੇ
ਹਾਂਜੀ-ਹਾਂਜੀ ਨਹੀਂ-ਨਹੀਂ ਉਹਦੇ ਪ੍ਰੋਡਕਟ ਕਟ ਵੀ ਬਹੁਤ ਹੁਣ ਤਾਂ ਉਹਦੇ ਬਾਹਰ ਹੀ ਬਹੁਤ ਜਾਦਾ ਪ੍ਰੋਡਕਟਸ ਜਾਂਦੇ ਨੇ
ਅੱਛਾ ਜੀ
ਔਨਲਾਈਨ ਸ਼ੋਪਿੰਗ ਕਰਨ ਵਾਲੇ ਬਹੁਤ ਨੇ
ਨਹੀਂ ਮੈਂ ਸੋਚ ਰਿਹਾ ਸੀ ਮੈਂ ਕਿਹਾ ਥੋੜੇ ਕੱਪੜੇ ਮੰਗਵਾਲਾ ਬੜੇ ਸੋਹਣੇ-ਸੋਹਣੇ ਆਰਟੀਕਲ ਲੱਗੇ ਦੇ ਸੀ ਮੈਂ ਕਿਆ ਮੰਗਵਾ ਇ ਲਈਏ ਮੈ ਕਿਆ ਇੱਕ ਵਾਰ ਤਵਾਣੁ ਸਲਾਹ ਲੈ ਲਾਂ ਵੀ ਉਹ ਔਨਲਾਈਨ ਅਗਰ ਮੰਗਾਵ ਕੋਈ ਦਿੱਕਤ ਨੀ ਆਇ
ਨਹੀਂ-ਨਹੀਂ ਜੀ ਬਹੁਤ ਅੱਛੇ ਪ੍ਰੋਡਕਟਸ ਨੇ ਅਸੀਂ ਖੁਦ ਉਹਦੇ ਪ੍ਰੋਡਕਟਸ ਯੂਜ ਕਰਨੇ ਆਂ
ਅੱਛਾ ਜੀ
ਹਾਂਜੀ ਅਸੀਂ ਤਾਂ ਖੁਦ ਦੁਕਾਨ 'ਤੇ ਵਿਸੀਟ ਕਰ ਲੈਂਦੇ ਹਾਂ ਨਾ
ਅੱਛਾ-ਅੱਛਾ ਤੁਹਾਡੇ ਘਰ ਦੇ ਕੋਲ ਇ ਕੀ
ਹਾਂਜੀ ਸਾਡੇ ਨਜ਼ਦੀਕ ਹੀ ਪੈਂਦਾ ਇਸ ਕਰਕੇ ਅਸੀਂ ਦੁਕਾਨ 'ਤੇ ਸ਼ੋਪ 'ਤੇ ਵਿਸੀਟ ਕਰਕੇ ਸ਼ੋਪਿੰਗ ਕਰ ਲੈਂਦੇ ਆਂ
ਚਲੋ-ਚਲੋ ਫੇਰ ਤੇ ਵਧੀਆ ਗੱਲ ਫੇਰ ਤੇ ਕੋਈ ਅਗਰ ਦਿੱਕਤ ਵੀ ਮੈਂ ਤੁਹਾਨੂੰ ਦੱਸ ਦਾਂਗਾ
ਹਾਂਜੀ-ਹਾਂਜੀ ਕੋਈ ਗੱਲ ਨਹੀਂ ਤੁਸੀਂ ਬੇਫਿਕਰੇ ਹੋ ਕੇ ਸ਼ੋਪਿੰਗ ਕਰ ਸਕਦੇ ਓ ਆਪਣੀ
ਹਾਂਜੀ-ਹਾਂਜੀ ਹੋਰ ਸੁਣਾਓ ਮੈਮ ਬੱਚੇ ਕੀ ਕਰਦੇ
ਬਸ ਜੀ ਬੱਚੇ ਛੁੱਟੀਆਂ ਵਿੱਚ ਇੰਜੋਏ ਕਰਦੇ ਨੇ
ਚਲੋ ਵਦੀਆ ਗਲ
ਪੜ੍ਹਨ ਦਾ ਉਹਨਾਂ ਨੂੰ ਹੈ ਨਹੀਂ ਕੋਈ ਫ਼ਿਕਰ
ਉਹ ਛੁੱਟੀਆਂ ਇੱਕੋ ਦਿਨ ਮਿਲਦੀਆਂ ਫੇਰ ਬਾਦ ਚੋਂ ਪਤਾ ਹੀ ਹੋ ਮਜ਼ਦੂਰੀ ਚ ਲਗ ਜਾਣਾ ਓਹਨਾ ਨੂੰ
ਹਾਂਜੀ-ਹਾਂਜੀ ਉਹ ਤਾਂ ਹੈ ਹੀ ਏ ਬਸ ਛੁੱਟੀਆਂ ਕਰਕੇ ਹੀ ਬੱਚਿਆਂ ਨੂੰ ਘੁਮਾ ਫਿਰਾ ਲਿਆਏ ਸੀਗੇ
ਚਲੋ ਬਹੁਤ ਵਧੀਆ ਗੱਲ ਏ ਬੱਚਿਆਂ ਦਾ ਮਾਇੰਡ ਫਰੈਸ਼ ਹੋ ਗਿਆ ਨਾਲ ਉਤੋਂ ਯਾਤਰਾ ਵਧੀਆ ਜਗ੍ਹਾ ਹੋ ਗਈ ਏ
ਹਾਂਜੀ-ਹਾਂਜੀ
ਮੈਂ ਵੀ ਗਿਆ ਸੀ ਅੰਮ੍ਰਿਤਸਰ ਗਿਆ ਸੀ ਮੈਂ ਛੁਟੀਆਂ ਚ
ਅੱਛਾ-ਅੱਛਾ
ਆਪਣਾ ਮੈਂ ਫਰੈਂਡਸ ਨਾਲ ਗਿਆ ਸੀ ਆਪਣੇ ਤੇ ਆਪਣਾ ਦਰਸ਼ਨ ਕਰਕੇ ਆਪਾਂ ਆ ਗਏ ਹੀ
ਹਮ-ਹਮ
ਉੱਥੇ ਆਪਾਂ ਲੰਚ ਵਗੈਰਾ ਗਏ ਹੀ ਦੋਸਤ ਨੇ ਪਾਰਟੀ ਦੇਣੀ ਹੀ ਨਾ ਤਾਂ ਕਰਕੇ
ਉੱਥੇ ਵੀ ਗਰਮੀ ਵਗੈਰਾ ਇੱਦਾਂ ਸੀ
ਗਰਮੀ ਵਗੈਰਾ ਹੈ ਹੀ ਉੱਥੇ ਬੜੀ ਹੀ ਪਰ ਆਪਾਂ ਨਿਕਲੀ ਦਾ ਸੀ ਸ਼ਾਮੀ ਨਿਕਲੀ ਨਿਕਲੀ ਦਾ ਸੀ ਜਿਵੇਂ ਮਤਲਬ ਇੰਨੀ ਘੜੀ ਦੁਪਹਿਰ ਚ ਨੀ ਨਿਕਲੀਦਾ ਸੀ।
ਅੱਛਾ ਅੱਛਾ।
ਹਾਂਜੀ ਉੱਥੇ ਆਪਾਂ ਸ਼ਾਮੀ ਨਿਕਲੀ ਦਾਹੀ ਰਾਤੀ ਨਿਕਲੀ ਦਾ ਸੀ ਮਤਲਬ ਸ਼ਾਮ ਤੋਂ ਬਾਅਦ ਆਪਾਂ ਨਿਕਲੇ ਰਹਿੰਦੇ ਹੋਟਲ ਆਉਂਦੇ ਨ ਸੀ। ਫੇਿਰ ਦਰਬਾਰ ਸਾਹਿਬ ਬੈਠੇ ਰਹਿੰਦੇ ਸੀ ਪਹਿਲੇ। ਫਿਰ ਖਾਣ ਪੀਣ ਚਲੇ ਜਾਂਦੇ ਕੁਛ ਐਵੇਂ ਕਰਕੇ, ਮਤਲਬ ਕਰਦੇ ਸੀ ਨਾ। ਫਿਰ ਆਪਣਾ ਆਪ ਜਾੳ।
ਉੱਤਰ ਵੀ ਹੋਈਆਂ।
ਬਰਸਾਤ ਮੈਂ ਆਪਣਾ ਜਦੋਂ ਮੈਂ ਉੱਥੇ ਸੀ ਨਾ ਤਾਂ ਨੀ ਹੋਈ, ਹਾਂ ਜਿਵੇਂ ਮੈਂ ਘਰ ਆ ਨਾ ਅਗਲੇ ਦਿਨ ਬਰਸਾਤ ਪੈ ਗਈ ਇਨੀ ਚਿਰ ਹਾਂਜੀ। ਤੇ ਕੀ ਕਹਿੰਦੇ ਨੇ ਤਾਂ ਬਿਲਕੁਲ ਸਹੀ ਨੋਰਮਲ ਜਿਵੇਂ ਮੌਸਮ ਹੁੰਦਾ ਉਵੇਂ ਸੀ ਮਤਲਬ ਧੁੱਪ ਵੀ ਹੀ
ਅੱਛਾ ਹਮ ਹਮ। ਕਿਸੇ ਟਾਈਮ ਵਿੱਚ ਵਿੱਚ ਹੋ ਜਾਂਦੀ ਹੈ ਠੰਡਾ ਮੋਲ ਬਣ ਜਾਂਦਾ ਹੈ।
ਹਾਂਜੀ ਉੱਥੇ ਬੜੇ ਗੁਰਦੁਆਰੇ ਵਗੈਰਾ ਮਤਲਬ ਸ਼ਹੀਦਾਂ ਸਾਹਿਬ ਵੀ ਗਏ, ਆਪ ਸੰਤ ਸਾਹਿਬ ਵੀ ਗਏ।
ਅੱਛਾ ਅੱਛਾ ਵੈਸੇ ਵੀ ਪੰਜਾਬ ਤਾਂ ਹੁਣ ਜੀ ਬੜੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਘੁੰਮਣ ਫਿਰਨ ਵਾਸਤੇ। ਇੱਥੇ ਉਜੀ ਗੁਰੂਆਂ ਦੀ ਨਗਰੀ ਹੈਗੀ ਆ ਅੰਮ੍ਰਿਤਸਰ ਤਾਂ। ਹਾਂਜੀ ਹਾਂਜੀ ਉੱਥੇ ਤਾਂ ਹੋਣਗੇ ਗੁਰੂ ਘਰ
ਸਹੀ ਗੱਲ ਜੀ ਹਾਂਜੀ ਉਹ ਚਲੋ ਮੈਮ ਮੈਂ ਤੁਹਾਨੂੰ ਨਾ ਦੋ ਥੋੜੀ ਦੇਰ ਬਾਅਦ ਕਰਦਾ ਮੇਰੇ ਨਾ ਪਿੱਛੋਂ ਫੋਨ ਆ ਰਹੇ ਨੇ।
ਠੀਕ ਹੈ ਜੀ ਠੀਕ ਹੈ।
ਹਾਂਜੀ ਮੈਂ ਤੁਹਾਨੂੰ ਕੋਲ ਬੈਕ ਕਰਦਾ।
ਓਕੇ ਜੀ ਓਕੇ।
ਓਕੇ।